ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਦਾਂ ਠੀਕ ਹੋ। ਹਾਂਜੀ ਫੇਰ ਹੈਲੋ ਹੈਲੋ
ਹਾਂਜੀ
ਕਿੱਦਾਂ ਠੀਕ ਹੋ
ਹਾਂਜੀ
ਹੈਲ ਹ
ਬਸ ਮੌਸਮ ਖਰਾਬ ਤਾਂ
ਬੱਸ ਬੱਸ ਹੋਰ ਸੁਣਾਓ
ਬਸ ਠੀਕ ਤੁਸੀਂ ਸੁਣਾਓ।
ਬਸ ਠੀਕ ਆਪਾ।
ਮੌਸਮ।
ਹਾਂ ਮੌਸਮ ਥੋੜਾ ਹੋ ਜਾਂਦਾ ਬਾਰਿਸ਼ ਵਾਲਾ ਨਾ ਹਲਕਾ।
ਸਾਡੇ ਵੀ ਲੱਗਦਾ ਹੋਇਆ ਤਾਂ ਇਹ ਥੋੜ੍ਹਾ ਨਾ ਅੰਦਰ ਟੈਂਪਰੇਚਰ ਠੀਕ ਹੋ ਗਿਆ ਫਿਰ ਬਾਹਰ। ਠੀਕ ਹੋਇਆ ਨਾ ਅਸੀਂ ਨਿਕਲੀ ਦਾ ਹੀ ਨਹੀਂ ਬਾਹਰ ਅਸੀਂ ਆਪਣਾ ਅੱਠ ਵਜੇ ਕੋਲ ਬਾਹਰ ਨਿਕਲੀ ਦਾ।
ਹਮ ਤੁਹਾਡਾ ਤੇ ਲੱਗ ਰਿਹਾ ਵੈਸੇ ਟੈਂਪਰੇਚਰ।
ਮੇਰਾ ਟੈਂਪਰੇਚਰ ਤਾਂ ਠੀਕ ਜੇ ਆਪਣਾ ਬਾਹਰ ਤਾਂ ਥੋੜ੍ਹਾ ਜਿਹਾ ਹੋਇਆ ਤਾਂ ਲੱਗਦਾ।
ਹਹ
ਸੁਣਾਓ ਤੁਸੀਂ ਬੜੇ ਫੰਨੀ ਆਨ
ਹਾਂਜੀ ਹਾਂਜੀ ਹੋਰ ਸੁਣਾਓ ਤੁਸੀਂ?
ਬਸ ਜੀ।
ਹੋਰ ਕਿਤੇ ਘੁੰਮਣ ਨਹੀਂ ਗਏ?
ਸ਼ਾਮੀ ਜਾਵਾਂਗੇ।
ਅੱਛਾ ਅੱਛਾ।
ਬਸ ਜਾਣਾ ਕੀ ਕਰਨ ਬਜ਼ਾਰ ਲਿਪਸਟਿਕ ਖਤਮ ਹੋ ਗਏ ਡਾਇਪਰ ਖਤਮ ਹੋ ਗਏ ਬੱਚਿਆਂ ਦੇ।
ਅੱਛਾ ਅੱਛਾ ਤੁਸੀਂ ਇਕੱਠੇ ਨਹੀ ਲਿਆਂਦੇ।
ਇਕਠੇ ਹੋਈ ਦਾ ਬਈ ਕਦੀ ਕਦੀ ਇੱਕ ਅੱਧਾ ਕਿਤੇ ਹੋਰ ਵੀ ਲੱਗ ਜਾਂਦਾ।
ਹੋਰ ਕੋਈ ਨ ਹੋਰ ਕਿੰਨਾ ਲਗਾ ਦਿੰਦੇ ਹੋ।
ਆਪਣੇ ਘਰ ਦੋ ਦੋ ਫੈਮਲੀਆਂ ਨਾ। ਸਵੇਰੇ ਜਠਾਣੀ ਲੈ ਲੈਂਦੀ ਬੱਚਿਆਂ ਵਾਸਤੇ ਨਾ।
ਜਾਂ ਸ਼ਾਇਦ ਘਰ ਵਾਲਾ ਪਾ।
ਘਰ ਵਾਲੇ ਨੂੰ ਡਿੱਪਰ ਕਿਉਂ ਪਾਣਾ? ਨਹੀਂ ਨਹੀਂ।
ਕਦੀ ਕਦੀ ਏਸੀ ਚ ਉਠਣ ਤੇ ਆਲਸ ਆ ਜਾਂਦਾ ਨਾ।
ਨਹੀਂ ਨਹੀਂ ਐਸੀ ਕੋਈ ਗੱਲ ਨਹੀਂ। ਬੜਾ ਮਜ਼ਾਕ ਕਰਦੇ ਹੋ ਤੁਸੀਂ ਨਾ।
ਹਮ।
ਕਪਿਲ ਸ਼ਰਮਾ ਦੇ ਸ਼ੋਅ ਚ ਭੇਜਣਾ ਪੈਣਾ ਲੱਗਦਾ।
ਹਾਂਜੀ ਹਾਂਜੀ ਬਸ ਦਿੱਤੀ ਹੋਈ ਓਡੀਸ਼ਨ ਉਥੇ ਕੀ ਪਤਾ ਕਦੋਂ ਅਵਾਜ਼ ਪੈ ਜੇ।
ਵੇਖ ਨਾ ਕਿਧਰੋਂ ਹੋਰ ਨਾ ਆਵਾਜ਼ ਆਜੇ।
ਨਹੀਂ ਨਹੀਂ ਇੰਨੀ ਜਲਦੀ ਨੀ ਆਉਂਦੀ।
ਨਹੀਂ ਜੀ ਅੱਜ ਕੱਲ੍ਹ ਕੀ ਪਤਾ ਲੱਗਦਾ ਸਰੀਰਾਂ ਚ ਕੀ ਹੈਗਾ ਜੇ ਅੱਜ ਕੱਲ੍ਹ ਸਾਡੇ।
ਇਹ ਤੇ ਹੈਗਾ ਹੀ ਹੈ।
ਹੋਰ ਮਾੜਾ ਜਾ ਉੱਠੀ ਦਾ ਤਾਂ ਵੱਖੀ ਨੂੰ ਵੱਲ ਪੈ ਜਾਂਦਾ।
ਤੇ ਹੋਰ ਬੁੱਢੇ ਹੋ ਗਏ ਨਾ।
ਲੰਮੇ ਪਓ ਕੜੱਲ ਪੈ ਜਾਂਦੇ ਨੇ।
ਅੱਛਾ ਅੱਛਾ ਦਵਾਈ ਦੁਵਈ ਖਾਣੀ ਹੈ ਨਾ ਡਾਕਟਰ।
ਦਵਾਈ ਰੋਜ਼ ਮਲਣ ਵਾਲੀ ਲਾਈ ਦੀ ਰੋਜ਼ ਮਾਲਿਸ਼ ਕਰਦੀ ਪਰ ਫਰਕ ਨਹੀਂ ਪੈਂਦਾ।
ਅੱਛਾ ਅੱਛਾ।
ਹੁਣ ਮੱਲਣ ਵਾਲਾ ਲਾਣਾ ਪੈਣਾ ਫਿਰ ਕੋਈ ਫਿਰ ਧਰਨ ਪੈ ਜੇ।
ਠੀਕ ਹੈ, ਠੀਕ ਹੈ। ਹੋਰ ਸੁਣਾਓ, ਤੁਸੀਂ ਹਾਂਜੀ?
ਜਾਂਦਾ।
ਹੋਰ?
ਬਸ ਬੱਚੇ ਵੀ ਵੇਖਦੇ ਹੋਣੇ ਅੱਜ ਮੰਮੀ ਨੂੰ ਪਤਾ ਨੀ ਕੀੜਾ ਲੜ ਗਿਆ ਕੋਈ।
ਬੱਚੇ ਦੇਖ ਹੀ ਜਾਂਦੇ ਬਸ। ਉਹ ਛੁਟਕੀ ਗੁੜੀਆਂ। ਛੋੱਟੀ ਦੇਖੀ ਜਾਂਦੀ ਅੱਜ ਮੰਮਾ ਦਾ ਕੀ ਹੋ ਰਿਹਾ।
ਹਾਂ ਬਸ ਉਹ ਵੀ ਦੇਖ ਰਹੀ ਹੋਨੀ ਆ ਖੁਸ਼ ਹੁੰਦੀ ਹੋਣੀ ਆ ਮੰਮੀ ਨੂੰ ਪਤਾ ਨਹੀਂ ਕਿਹੜਾ ਕੀੜਾ ਲੜ ਗਿਆ।
ਹਾਂ ਸੁਣਾਓ
ਹੈਂ ਹੋਰ ਤੁਸੀਂ ਸੁਣਾਓ ਕੋਿਰ ਨਵਿਤਾ ਜੀ ਲੈ ਜਾਓ ਬੱਚਿਆਂ ਨੂੰ ਕਿਤੇ ਘੁਮਾਉਣ ਮੌਸਮ ਵੀ ਠੀਕ ਹੋਇਆ ਦਾ
ਹਾਂ ਬਸ ਚੱਲੀ ਸ਼ਾਮੀ
ਅੱਛਾ ਜ ਫਲਾਈਟ ਵਗੈਰਾ ਹੈ ਕੋਈ ਜਾਂ ਪੈਦਲ
ਨਹੀਂ ਨਹੀਂ ਜਾਵਾਂਗੇ ਪੈਦਲ ਹੀ ਜਾਵਾਂਗੇ ਬਸ ਲੱਗੇ ਹੀ ਹੈ।
ਅੱਛਾ ਕਿਤੇ ਤੇ ਉਹ ਹਿਸਾਬ ਤੇ ਨਹੀਂ ਜਾਣਾ ਕਾਰ ਚ ਆਣਾ ਅਖਬਾਰ 'ਚ।
ਨਹੀਂ, ਨਹੀਂ, ਨਹੀਂ।
ਅੱਛਾ, ਠੀਕ ਹੈ ਜੀ।
ਹੋਰ ਸੁਣਾਓ?
ਬੱਸ।
ਹਮ।
ਚਾਹ ਦਾ ਟੈਮ ਹੁੰਦਾ ਪਿਆ ਲੱਗਦਾ ਨਹੀਂ ਹਜੇ ਤਾਂ ਨਹੀਂ ਹੋਇਆ ਵੈਸੇ। ਬਸ ਥੋੜਾ ਅਮਲ ਵਗੈਰਾ ਟੁਟਦਾ ਪਿਆ ਸੀ ਚਾਹ ਤਾਂ ਹੋਰ ਦੱਸੋ। ਕੋਈ ਸ਼ੋਪਿੰਗ ਵਗੈਰਾ ਦਾ ਕੀ ਮਹੌਲ ਚੱਲ ਰਿਹਾ ਆ।
ਬਸ ਹਜੇ ਤਾਂ ਗਰਮੀ ਬਹੁਤ ਆ ਹਜੇ।
ਸ਼ੋਪਿੰਗ ਵਗੈਰਾ ਨਹੀਂ ਕੀਤੀ ਕੋਈ
ਨਾ ਨਾ ਹਜੇ ਨ
ਅੱਛਾ ਜੀ
ਪਕੜ ਪਕੜ ਪਕੜ ਪਕੜ ਆ ਅ ਅ ਅ ਆਜੋ ਆਜੋ ਟਾਈਮ ਵੇਸਟ ਨਾ ਕਰ
ਉਹ ਸ਼ੋਪਿੰਗ ਵੀ ਕਰਕੇ ਕੀ ਕਰਨੀ ਹੈ ਜਿੰਨੇ ਕੱਪੜੇ ਹੋਣ ਗਰਮੀ ' ਤਾਂ ਪੈਂਦੇ ਨਹੀਂ ਮੌਸਮ ਇੰਨਾ
ਬਸ ਨਾਈਟ ਵੇਅਰ ਹੈ ਭਈ ਰੱਖੋ ਬੱਸ ਘਰ ਤ ਹੀ ਕੱਪੜੇ ਪੈਂਦੇ ਬਾਹਰ ਕਿਤੇ ਜਾਣਾ
ਸੀ ਸੀ ਕੇ ਵੀ ਅੰਦਰ ਹੀ ਪਏ ਰਹਿਣੇ ਆ ਜਿੰਨੇ ਮਰਜ਼ੀ ਕੱਪੜੇ ਸਵਾਈ ਜਾਓ
ਅੱਛਾ
ਹਮ
ਹੋਰ ਤੁਸੀਂ ਕੀ ਕਰਦੇ ਹੋ ਘਰ
ਹਾਂਜੀ
ਤੁਸੀਂ ਕੀ ਕਰਦੇ ਹੋ
ਨਹੀਂ ਅਸੀਂ ਕੁਛ ਨਹੀਂ ਆਪਣਾ
ਹ
ਕਰਨਾ ਕੀ ਹੈ ਘਰ ਫ੍ਰੀ ਹੋ ਦਾ ਅਤੇ ਆਪਣਾ ਆਪਣਾ ਸਟ ਸੀ ਲਈ ਦਾ ਇੱਕ ਅਧਾ ਬਸ ਸੀ ਕਿ ਪਾ ਪੂ ਲਈ ਦੇ ਸੂਟ
ਚਲੋ ਐ ਵੀ ਵਧੀਆ ਜ ਬਾਹਰ ਤਾਂ ਸਵਾਂਈਆਂ ਵੀ ਬਹੁਤ ਨੇ
ਬਸ ਜੀ ਬਸ ਬਸ ਇਸੇ ਕਰਕੇ ਇਹ ਦੁੱਖਾਂ ਤੋਂ ਤਾਂ ਸਿੱਖੀ ਸੀ ਸਿਲਾਈ
ਕੋਈ ਵਿਚਾਰਾ ਬੰਦਾ ਦੋ ਸੌ ਵਾਲਾ ਸੂਟ ਲੈਣ ਵਾਲਾ ਚਾਰ ਸੌ ਸਵਾਈ ਲੱਗ ਜਾਂਦੀ ਹੈ ਤੇ ਹਮ ਹੋਰ ਪੰਜ ਸੌ ਪੂਰਾ ਦੋ ਸੌ ਦਾ ਸੋਟ
ਹੋਰ ਬੰਦੇ ਨੂੰ ਆਪ ਸੀਨਾ ਆਉਂਦਾ ਹੋਏ ਚੱਲ ਸੂਟ ਬਣ ਗਿਆ ਅਤੇ ਪਾ ਤ ਲੈਂਦੇ ਹਨ ਬਸ ਹੁਣ ਇਹੀ ਕੰਮ ਹੈ ਕਿ ਸਵੇਰੇ ਕਿਤੇ ਜਾਣਾ ਹੋਏ ਰਾਤੀ ਦੀ ਮਸ਼ੀਨ ਧਰੀ ਦੀ ਹੈੂ ਸੂਟ ਸੀ ਕੇ ਵਹਲੇ ਹੋ ਜਾਂਦਾ
ਬਸ ਬਸ ਮੈਂ ਵੀ ਇਹੀ ਸੋਚ ਰਹੀ ਹਾਂ ਹੁਣ ਮਸ਼ੀਨ ਲੈ ਕੇ ਨਾ ਤੇ ਇਹੀ ਕੁਛ ਸਿੱਖੋ
ਬਸ ਇਹ ਸੁਗੋਂ ਅੱਛਾ ਹੈ ਇੱਕ ਆਪਣਾ ਨਾਲ ਹਾ ਟਾਈਮ ਪਾਸ ਹੋ ਜਾਂਦਾ
ਹਾਂ
ਅਤੇ ਨਾਲੇ ਨਾਲੇ ਕੋਈ ਹੱਥੀਂ ਕੰਮ ਆ ਜਾਂਦਾ ਵਧੀਆ ਸਗੋਂ
ਹੀ ਤਾਂ ਮੈ ਵੀ ਸੋਚ ਰਹੀ ਇਹੀ ਨਾ ਸਲਾਈ ਕਰਨ ਦਾ ਬੰਦਾ ਨੈੱਟ ਤੋਂ ਦੇਖ ਕੇ ਸਿੱਖੀ ਜਾਂਦਾ। ਬੱਚਿਆਂ ਨੂੰ ਕਿੱਥੇ ਜਾਇਆ ਜਾਂਦਾ ਬਾਹਰ ਹੂੰ।
ਪਰ ਚਲੋ ਥੋੜ੍ਹਾ ਬਹੁਤਾ ਬੰਦਾ ਆਪਣੇ ਯੋਗਾ ਤੇ ਹੋ ਹੀ ਜਾਂਦਾ ਆ।
ਹਾਂ
ਬਸ ਵਧੀਆ ਬਿਸਕਿਟ ਦਿਓ ਇਸਕੋ ਸੰਯਮ ਹਾਂ ਸੁਣਾਓ
ਬਸ ਠੀਕ
ਦੁੱਧ ਪੀਤਾ ਖਾ ਨਾ ਬਿਸਕੁਟ ਹਮ ਹੋਰ ਕੋਈ ਨਵੀਂ ਕਜੇ
ਬਸ ਜੀ ਨਵੀਂ ਤਾਂਜੀ ਕੋਈ ਨਹੀਂ ਬੈਠੇ ਦੇ ਸੀ ਤੇ ਮੰਮੀ ਜੀ ਨਾ ਨਿੰਬੂ ਪਾਣੀ ਲੈ ਕੇ ਆਏ ਨੇ ਅਤੇ ਉਹ ਪੀ ਰਹੇ
ਹ
ਹਾਂਜੀ ਹਾਂਜੀ
ਪੀਲੋ- ਪੀਲੋ ਮੈਂ ਕਿਹਾ ਨਿੰਬੂ
ਬਸ ਪੀ ਰਹੇ ਹਾਂ ਨਾ ਗਰਮੀ ਬਹੁਤ ਪਾਣੀ ਦੀ ਕਮੀ ਪੂਰੀ ਕਦੇ ਨਾਲੇ ਥੋੜ੍ਹੀ ਬਹੁਤੀ ਐ।
ਹਸਬੈਂਡ ਨੂੰ ਵੀ ਬੋਟਲ 'ਚ ਬਣਾ ਕੇ ਦੇ ਦਿਆ
ਹਸਬੈਂਡ ਬੜੇ ਜਿੱਦੀ ਨੇ ਮੇਰੇ ਉਹ ਨਾ ਆਪਣਾ ਲੈ ਕੇ ਨਹੀਂ ਜਾਂਦੇ ਬੜੀ ਜਿੱਦ ਕਰਦੇ ਨੇ।
ਅੱਛਾ
ਮੈਂ ਕਿਹਾ ਬੱਚੇ ਫੇਰ ਮੰਨ ਜਾਂਦੇ ਨੇ ਪਰ ਜਿਹੜੇ ਇਹ ਬੰ ਦੇ ਨਾ ਨ ਨਹੀਂ ਮੰਨਣ ਤੇ ਆਂਦੇ।
ਸੀਂ ਤਾਂ ਬਣਾ ਕੇ ਦੇਈ ਦੇ ਨਿੰਬੂ ਪਾਣੀ ਨਾ ਬੋਟਲ 'ਚ
ਇਹਨਾਂ ਦਾ ਮਾਰਕੀਟਿੰਗ ਦਾ ਨਾ ਫਿਰ ਇਹਨਾਂ ਦਾ ਵੈਸੇ ਹੀ ਹੋ ਜਾਂਦਾ ਗਰਮ ਹੋ ਜਾਂਦਾ ਫਿਰ ਪੈਦਾ ਹੀ ਨਹੀਂ।
ਨਹੀਂ-ਨਹੀਂ ਤੁਸੀਂ ਬੋਟਲ ਲੈ ਕੇ ਦੋ ਨਾ ਦੂਸਰੀ
ਦੂਸਰੀ ਵੀ ਹੈ ਸਟੀਲ ਵਾਲੀ ਬੋਤਲ ਹੈ ਪਰ ਆਪਣਾ ਕੈਰੀ ਨਹੀਂ ਕਰਦੇ ਨਾ ਰਸਤੇ 'ਚ ਕਹਿੰਦੇ ਮੈਂ ਕਿੱਥੇ ਖਲੋਵਾਂਗਾ ਕਿੱਥੇ ਪਿਆਂਗਾ।
ਹੂੰ -ਹੂੰ ਸਾਡੇ ਵੇ ਜਦੋਂ ਟਵੰਟੀ ਫੋਰ ਆਵਰ ਰਹਿੰਦਾ ਉਹ ਚੀਲਡ ਪਾਣੀ ਉਹੀ ਵੱਡੀ ਬੋਤ ਤਲ ਦੇਦੀ ਇਹਨਾਂ ਨੂੰ ਨਾਲ ਰਹਿੰਦੇ ਨੇ। ਤੇ ਇਹਨਾਂ ਵਾਸਤੇ ਜਰੂਰੀ ਆਪਾਂ ਤਾਂ ਘਰ ਰਹਿਣਾ।
ਹਾਂ ਬਿਲਕੁਲ ਅਸੀਂ ਤਾਂ ਕੁਛ ਨਾ ਕੁਛ ਮੂੰਹ 'ਚ ਪਾਈ ਜਾਣਾ ਖਾਈ ਜਾਣੇ। ਇਹਨਾਂ ਵਾਸਤੇ ਜ਼ਰੂਰੀ ਹੈ ਜੀ ਹੋਰ ਸੁਣਾਓ।
ਬਸ ਹੁਣ ਬੱਚਿਆਂ ਦਾ ਲੱਗਦਾ ਨੀਂਦਰ ਦਾ ਟਾਈਮ ਹੋਇਆ ਤਾਂ ਬੱਚੇ ਵੀ ਇਰੀਟੇਟ ਹੁੰਦੇ ਭੈ ਨੇ।
ਹੂੰ ਇਹ ਤਾਂ ਉੱਠੀ ਆ ਹੁਨੇ। ਇਹ ਹੁਣੇ ਉੱਠੀ ਹੈ। ਬਸ ਏਸੀ ਬੰਦ ਹੋ ਗਿਆ ਨਾ ਮੈਂ ਕਿਹਾ ਚੱਲ ਥੋੜੀ ਦੇਰ ਕਰਦੀ ਹਾਂ ਏਸੀ ਬੰਦ ਤਾਂ ਹੁਣ ਉਹ ਕਰ ਰਹੀ ਹੈ ਕਿ ਏਸੀਂ ਬੰਦ ਕਿਉ ਕਰ ਕੀਤਾ।
ਥੋੜ੍ਹਾ ਜਿਹਾ ਚਲੋ ਇਸਏ ਸੀ ਨੂੰ ਵੀ ਥੋੜ੍ਹਾ
ਹੂੰ ਨਹੀਂ ਨਾ ਇਹ ਤਾਂ ਕਹਿੰਦੀ ਹੈ ਕਿ ਏਸੀ ਬਣਦੀ ਨਾ ਕਰੋ ਤੁਸੀਂ ਮਤਲਬ ਸਾਡਾ ਪੋਸ਼ਣ ਥੋੜਾ ਉੱਪਰ ਹੈ ਨਾ।
ਹ
ਤੇ ਉਹਦੇ ਕਰਕੇ ਸਾਡਾ ਇੱਕ ਮਿੰਟ ਵੀ ਨੀ ਮਤਲਬ ਬੰਦ ਹੁੰਦਾ ਏ ਸ
ਸਾਡਾ ਉੱਪਰ ਤਾਂ ਨਹੀਂ ਹੈ ਸਾਡਾ ਪੋਸ਼ਣ ਨੀਚੇ ਹੈ ਪੂਰਾ ਬਣਿਆ ਦਾ। ਪਰ ਕੀ ਹੈ ਬਾਈ ਹਜੇ ਸਿੰਗਲ ਸਟੋਰੀ ਬਣਿਆ ਦਾ ਉਹਦੇ ਕਰਕੇ ਸਾਡੇ ਵੀ ਨਾ ਰੂਮ ਵਗੈਰਾ 'ਚ ਬਹੁਤ ਜ਼ਿਆਦਾ ਸਭ ਕੁਛ ਹੋ ਜਾਂਦੀ ਹੈ ਤੇ ਬੈਠ ਠਿਆ ਹੀ ਨਹੀਂ ਜਾਂਦਾ ਉਹ ਵੀ ਕਹਿੰਦਾ ਸਾਰਾ ਦਿਨ ਏ ਸੀ ਚੱਲਦਾ ਫੇਰ ਕਿਤੇ ਚੈਣ ਪੈਂਦਾ। ਹੁਣ ਸ਼ਾਇਦ ਥੋੜ੍ਹਾ ਵੈਦਰ ਚੇਂਜ ਲੱਗਦਾ ਪਿਆ ਬਾਹਰ ਜਿਹਦੇ ਕਰਕੇ ਰੂਮ ਦਾ ਟੈਂਪਰੇਚਰ ਥੋੜ੍ਹਾ ਠੀਕ ਹੋ ਗਿਆ
ਉੱਪਰ ਲੈਂਟਰ ਪਿਆ ਹੋਇਆ ਉੱਪਰ ਕੁਛ ਬਣਿਆ ਹੋਆ ਨਾ, ਉਹ ਉਹਦਾ ਫ਼ਰਕ ਪੈ ਜਾਂਦਾ ਉੱਪਰ ਕੁਛ ਬਣਿਆ ਹੋਆ ਤੇ
ਮੇ ਸਾਈਡਾਂ ਵੀ ਸਾਡੀਆਂ ਇੱਧਰੋਂ ਜਿੱਧਰ ਏਸੀ ਵਾਲੀ ਕੰਧ ਉੱਧਰ ਵੀ ਪਲੱਸਤਰ ਨਹੀਂ ਹੈ ਸੀ। ਇਹ ਤੂੰ ਉੱਧਰੋਂ ਵਹਦੀ
ਇਹ ਵੀ ਫ਼ਰਕ ਪੈਂਦਾ ਵੈਸੇ ਵੀ ਹੂੰ।
ਹੋਰ ਸੁਣਾਓ।
ਬਸ ਵਧੀਆ ਵਧੀਆ ਜ ਤੁਸੀਂ ਸੁਣਾਓ। ਬਸ ਵਧੀਆ ਮੈਂ ਕਿਹਾ ਤੁਸੀਂ ਸੁਣਾਓ।
ਦੀ ਚਾਹੀਦਾ ਜੀ।
ਚਲੇ ਗਏ ਉਸ ਪੇ
ਹਾਂਜੀ ਬਸ ਚਲੇ ਗਏ ਨੇ ਡਿਊਟੀ
ਅੱਛਾ, ਅੱਛਾ।
ਹੁਣ ਆਪ ਛੇ ਵਜੇ ਤੱਕ ਆਉਣਗੇ ਫਿਰ ਆਉਣਗੇ ਫਿਰ ਦੇਖਾਂਗੇ ਕੋਈ ਮੋਲ ਵਗੈਰਾ 'ਚ ਘੁੰਮ ਕੇ ਆਉਂਦੇ ਹਾਂ ਆਪਣਾ ਯੂਡੀਓ ਵਗੈਰਾ ਜਾਂ ਕੋਈ ਆਪਣਾ ਵਿਸ਼ਾਲ ਵਗੈਰਾ ਦੇਖ ਆਉਦੇ ਹਾਂ ਨਹੀਂ ਤਾਂ ਸਿਟੀ ਮੋਲ ਵਗੈਰਾ ਕਿਤੇ ਘੁੰਮ ਆਉਂਦੇ।
ਹਮ ਤੁਹਾਡੇ ਤਾਂ ਉੱਧਰ ਬਹੁਤ ਮਾਹੋਲ ਨੇ।
ਹਾਂਜੀ ਸਾਡੇ ਤਾਂ ਬਹੁਤ ਮੋਲ ਇੱਕ ਹੋਰ ਹੈਗਾ ਚੰਡੀਗੜ੍ਹ ਵਾਲਾ ਜਿਹੜਾ ਹੈਗਾ ਨਾ ਆਪਣਾ ਕੀ ਕਹਿੰਦੇ ਨੇ ਉਹਨੂੰ ਇਲੈਂਟੇ- ਬਸ ਉਹ ਖੋਲਣ ਦਾ ਸੋਚ ਰਹੀ ਆ
ਅੱਛਾ। ਬੋਲੋ-ਬੋਲੋ ਆਪਾਂ ਵੀ ਵੀੇਸ ਦੇਟ ਕਰ
ਦੇਖੋ ਹੁਣ ਕਦੋਂ ਓਪਨਿੰਗ ਹੁੰਦੀ ਏ। ਚਲੋ ਮੈਨੂੰ ਦੀ ਕੋਲ ਆ ਰਹੀ ਹੈ ਅਤੇ ਮੈਂ ਤੁਹਾਨੂੰ ਬਾਅਦ ਵਿੱਚ
ਆ ਹਾਂਜੀ- ਹਾਂਜੀ ਤੁਸੀ ਉਪਨਿੰਗ ਕਰੋ
ਕੇ ਜੀ ਸਤਤ੍ਰੀ ਜ਼ਰੂਰ -ਜ਼ਰੂਰ।